ਕਾਲਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ ਤੁਸੀਂ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਅਸੀਂ ਵੀ ਵਧੀਆ ਜੀ। ਹੋਰ ਘਰ ਪਰਿਵਾਰ ਦੇ ਸਾਰੇ ਮੈਂਬਰ ਵਧੀਆ ਜੀ।
ਹਾਂਜੀ -ਹਾਂਜੀ ਵਧੀਆ ਜੀ, ਵਧੀਆ ਤੁਸੀਂ ਦੱਸੋ।
ਸਾਡੇ ਵੀ ਵਧੀਆ ਜੀ।
ਹਮ।
ਤੇ ਮੈਮ ਅੱਜ ਆਪਾਂ ਟੋਪਿਕ ਤੇ ਗੱਲ ਕਰਾਂਗੇ।
ਹਾਂਜੀ।
ਦੀਵਾਲੀ।
ਓਕੇ।
ਦੀਵਾਲੀ ਹੈ ਜਿਹੜਾ ਆਪਣੇ ਦੇਸ਼ ਦੇ ਵਿੱਚ ਬਹੁਤ ਹੀ ਪ੍ਰਸਿੱਧ ਤੇ ਇੱਕ ਵੱਡਾ ਮੰਨ ਜਾਣ ਵਾਲਾ ਤਿਉਹਾਰ ਹੈ ਦੇਖੋ।
ਹਾਂਜੀ ਮੈਮ, ਹਾਂਜੀ।
ਇਹਨੂੰ ਲੋਕ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਨੇ।
ਹਾਂਜੀ ਮੈਮ ਹਾਂਜੀ
ਕਿਉਂਕਿ ਲੋਕ ਨੇ ਜਿਹੜੇ ਇਸ ਟਾਈਮ ਦੇਖੋ ਫਰੀ ਵੀ ਹੁੰਦੇ ਰਹਿਣਗੇ
ਹਾਂਜੀ ਮੈਮ ਹਾਂਜੀ
ਦੂਜਾ ਹੈ ਕਿ ਉਹਨਾਂ ਦੇ ਕੋਲ ਟਾਈਮ ਹੋਣ ਦੇ ਨਾਲ ਨਾਲ ਉਹ ਸ਼ੋਪਿੰਗ ਕਰਦੇ ਨੇ ਮਿਠਾਈਆਂ ਖ਼ਰੀਦਦੇ ਨੇ
ਹਾਂਜੀ ਮੈਮ, ਹਾਂਜੀ, ਬਿਲਕੁਲ ਜੀ।
ਤੇ, ਆਪਣੇ ਘਰਾਂ ਦੀ ਜਿਹੜੀ ਆ ਉਹ ਸਾਫ਼ ਸਫ਼ਾਈ ਵੀ ਕਰਦੇ ਨੇ।
ਹਾਂਜੀ।
ਅਤੇ ਜਿਹੜਾ ਦਿਵਾਲੀ ਹੈ ਇਹ ਪਿਛਲੇ ਸਮੇਂ ਤੋਂ ਹੀ ਮਨਾਇਆ ਜਾਂਦਾ ਆ ਰਿਹਾ ਦੇਖੋ।
ਹਾਂਜੀ ਮੈਮ।
ਇਹ ਦੁਸਹਿਰੇ ਤੋਂ ਕੀ ਹੈ ਵੀਹ ਦਿਨ ਬਾਅਦ ਹੈ ਜਿਹੜਾ ਮਨਾਇਆ ਜਾਂਦਾ ਹੈ।
ਹਾਂਜੀ ਮੈਮ।
ਹਾ। ਤੁਸੀਂ ਲਾ ਲਓ ਕਿ ਇਹ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦੇ ਵਿੱਚ ਆਉਂਦਾ ਹੈਗਾ।
ਹਾਂਜੀ ਮੈਮ।
ਤੇ ਇਸ ਦਿਨ ਕੀ ਸੀਗਾ ਸ਼੍ਰੀ ਰਾਮ ਚੰਦਰ ਸੀ ਜਿਹੜੇ
ਹਾਂਜੀ ਮੈਮ
ਉਹ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਅਯੋਧਿਆ ਤੋਂ ਵਾਪਿਸ ਆਏ ਸੀਗੇ
ਹਾਂਜੀ
ਇਹ ਤਿਉਹਾਰ ਉਹਨਾਂ ਦੀ ਯਾਦ ਦੇ ਵਿੱਚ ਵੀ ਮਨਾਇਆ ਜਾਂਦਾ ਦੇਖੋ
ਹਾਂਜੀ ਮੈਮ
ਜਿਹੜਾ ਇਹਦਾ ਇਤਿਹਾਸ ਪਿਛੋਕੜ ਹੈ ਉਹ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਸ ਦਿਨ ਜਿਹੜੇ ਗੁਰੂ ਹਰਗੋਬਿੰਦ ਰਾਏ ਸੀ
ਹਾਂਜੀ ਮੈਮ
ਉਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਕੀ ਸੀ ਰਿਹਾ ਹੋਏ ਸੀਗੇ
ਹਾਂਜੀ ਮੈਮ ਬਿਲਕੁਲ ਜੀ ਬਿਲਕੁਲ
ਤੇ ਉਹਨਾਂ ਨੇ ਕੀ ਕੀਤਾ ਸੀਗਾ ਬਵੰਜਾ ਕਲੀਆਂ ਵਾਲਾ ਇੱਕ ਚੌਲਾਾ ਸਵਾਇਆ ਸੀਗਾ
ਹਾਂਜੀ ਮੈਮ ਹਾਂਜੀ
ਤੇ ਉਹਦੇ ਨਾਲ ਨਾਲ ਅ ਸੀ ਜਿਹੜੇ ਬਵੰਜਾ ਕੈਦੀ ਸੀਗੇ ਕਤੀ ਰਾਜੇ ਉਹ ਵੀ ਉੱਥੋਂ ਮੁਕਤ ਹੋਏ ਸੀਗੇ ਬਾਹਰ ਆਏ ਸੀਗੇ ਤੇ ਇਹ ਤਿਉਹਾਰ ਹੈ ਜਿਹੜਾ ਇਹ ਸਿੱਖ ਧਰਮ ਦੇ ਨਾਲ ਵੀ ਬਹੁਤ ਜ਼ਿਆਦਾ ਸੰਬੰਧ ਰੱਖਦਾ ਦੇਖੋ
ਹਾਂਜੀ ਮੈਮ ਇਹ ਹਿੰਦੂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਮੈਮ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਕੀ ਤਿਉਹਾਰ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਬਹੁਤ ਜ਼ਿਆਦਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ
ਹਾਂਜੀ ਮੈਮ ਬਹੁਤ ਜ਼ਿਆਦਾ ਜੀ
ਕਿਉਥੇ ਉੱਥੇ ਅੰਮ੍ਰਿਤਸਰ ਸਾਹਿਬ ਹੈ ਜਿਹੜਾ ਦੇਖੋ ਹਨਾ ਹਰਿਮੰਦਰ ਸਾਹਿਬ ਲਾ ਲੋ ਉਹਨੂੰ ਕੀ ਹੈ ਕੇ ਦੀਪਮਾਲਾ ਨਾਲ ਪੂਰੀ ਤਰ੍ਹਾਂ ਡੈਕੋਰੇਟ ਕੀਤਾ ਜਾਂਦਾ ਹੈ।
ਹਾਂਜੀ ਮੈਮ
ਤੇ ਜਦ ਕਿ ਉਹਦੀ ਜਿਹੜੀ ਸੁੰਦਰਤਾ ਹੈ ਉਹ ਹੋਰ ਵੀ ਵੱਧ ਜਾਂਦੀ ਹੈ
ਹਾਂਜੀ ਮੈਮ
ਜਿਹੜੇ ਬਹੁਤ ਸਾਰੇ ਲੋਕ ਨੇਗੇ ਉਹ ਦੀਵਾਲੀ ਦੇਖਣ ਲਈ ਅੰਮ੍ਰਿਤਸਰ ਜਾਂਦੇ ਨੇ
ਹਾਂਜੀ ਮੈਮ ਬਿਲਕੁਲ ਜੀ ਬਿਲਕੁਲ
ਜਿਵੇਂ ਕਹਿ ਕੈਦਾਂ ਦੀ ਨੇ ਕੇ ਦੀਵਾਲੀ ਅੰਮ੍ਰਤ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤ ਸਰ ਦੀ।
ਹਾਂਜੀ ਮੈਮ।
ਆਪਣੇ ਇਹ ਅਖਾਣ ਹੈ ਜਿਹੜੀ ਬਹੁਤ ਜਾਦਾ ਪ੍ਰਸਿੱਧ ਹੈ।
ਹਾਂਜੀ ਮੈਮ ਬਿਲਕੁਲ ਜੀ ਬਿਲਕੁਲ।
ਹਾਂਜੀ ਤੇ ਵੀ ਜਿਹੜਾ ਇਹ ਤਿਉਹਾਰ ਦਾ ਸੰਬੰਧ ਹੈ ਹਿੰਦੂ ਤੇ ਸਿੱਖਾਂ ਦੋਨਾਂ ਨਾਲ ਹੀ ਹੈ ਦੇਖੋ
ਹਾਂਜੀ ਮੈਮ
ਇਹਨੂੰ ਵੀ ਆਪਣੇ ਸਮਾਜ ਦੇ ਵਿੱਚ ਬਹੁਤ ਵੱਡਾ ਤਿਉਹਾਰ ਹੈ ਜਿਹੜਾ ਉਹ ਮੰਨਿਆ ਜਾਂਦਾ ਹੈਗਾ
ਹਾਂਜੀ ਹ ਐਵੇਂ ਵੀ ਕਹਿੰਦੇ ਹੋ
ਹਾਂਜੀ ਦੱਸੋ
ਐਵੇਂ ਵੀ ਕਹਿੰਦੇ ਹੁੰਦੇ ਨੇ ਦੇਖੋ ਜੀ ਜਿਵੇਂ ਇਸ ਦਿਨ ਧਨ ਦੀ ਦੇਵੀ ਲਕਸ਼ਮੀ ਘਰ ਚ ਫੇਰਾ ਪਾਉਂਦੀਆਂ ਜੀ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਲੋਕ ਨੇ ਜਿਹੜੇ ਆਪਣੇ ਘਰਾਂ ਦੇ ਸਫ਼ ਭਾਈ ਸ਼ੁਰੂ ਕਰਦੇ ਨੇ ਦੇਖੋ।
ਹਾਂਜੀ
ਕਈ ਲੋਕ ਨੇਗੇ ਜਿਹੜੇ ਆਪਣੇ ਘਰਾਂ ਨੂੰ ਕਲਰ ਵਗੈਰਾ ਵੀ ਕਰਵਾਉਂਦੇ ਨੇ।
ਹਾਂਜੀ ਮੈਮ ਹਾਂਜੀ।
ਕਿ ਸਾਡੇ ਘਰ ਹੈ ਜਿਹੜੇ ਬਹੁਤ ਵਧੀਆ ਹੋ ਜਾਣ।
ਹਾਂਜੀ
ਤੇ ਇਸ ਦਿਨ ਲੋਕ ਨਵੇਂ ਕੱਪੜੇ ਪਹਿਨਦੇ ਨੇ ਦੇਖੋ ਹਨਾ।
ਹਾਂਜੀ
ਅਲੱਗ-ਅਲੱਗ ਤਰ੍ਹਾਂ ਦੀਆਂ ਮਿਠਾਈਆਂ ਨੇ ਜਿਹੜੀਆਂ ਉਹ ਵੀ ਖਰੀਦ ਦੇ ਨੇ ਹੈਗੇ।
ਹਾਂਜੀ ਉਹ ਹਾਂਜੀ
ਤੇ ਕੁਛ ਲੋਕ ਐਵੇਂ ਦੇ ਨੇ ਕਿ ਉਹ ਇੱਕ ਦੂਜੇ ਨੂੰ ਤੋਹਫ਼ੇ ਵੀ ਦਿੰਦੇ ਨੇ ਇਸ ਤਿਉਹਾਰ ਤੇ।
ਹਾਂਜੀ ਮੈਮ।
ਤੇ ਬਹੁਤ ਸਾਰੇ ਲੋਕ ਨੇ ਹਨਾ ਜਿਹੜੇ ਗ਼ਰੀਬ ਬੱਚਿਆਂ ਨੂੰ ਪਟਾ ਕੇ ਮਠਾਈਆਂ ਵੀ ਵੰਡਦੇ ਨੇ। ਕਿ ਉਹ ਵੀ ਦੀਵਾਲੀ ਦਾ ਤਿਉਹਾਰ ਹੈ ਜਿਹੜਾ ਚੰਗੀ ਤਰ੍ਹਾਂ ਸੈਲੀਬ੍ਰੇਟ ਕਰ ਸਕਨ।
ਹਾਂਜੀ ਬਿਲਕੁਲ ਜੀ। ਇਸ ਦਿਨ ਵੀ ਇਹ ਦਿਨ ਹਰੇਕ ਘਰ ਲਈ ਬਹੁਤ ਯਾਦਗਾਰ ਹੁੰਦੇ ਸੀ।
ਹਾਂਜੀ ਬਿਲਕੁਲ ਜੀ ਬਿਲ
ਇਹ ਸਾਲ ਬਾਦ ਆਉਂਦਾ ਤਿਉਹਾਰ ਹੀ ਇਹਨੂੰ ਹਰੇਕ ਹਰੇਕ ਪਰਿਵਾਰ ਬਹੁਤ ਖੁਸ਼ੀ ਨਾਲ ਮਨਾਉਂਦਾ ਹੈ ਸਾਰੇ ਘਰ ਤੇ ਡ ਡਕੋਸ਼ਨ ਹੁੰਦੀ ਹੈ ਤੇ ਦੀਵੇ ਲਗਾਏ ਜਾਂਦੇ ਨੇ ਮਠਾਈਆਂ ਲਿਆਈਆਂ ਜਾਂਦੀਆਂ ਨੇ। ਸਫਾਈਆਂ ਕਰੀਆਂ ਜਾਂਦੀਆਂ ਨੇ ਤੇ ਆਲੇ-ਦੁਆਲੇ ਜਿਵੇਂ ਆਪੇ ਗੁਰਦੁਆਰੇ, ਮੰਦਿਰਾਂ ਚ
ਹਾਂਜੀ ਹਾਂ ਦੀਵੇ ਜਲਾਏ ਜਾਂਦੇ ਨੇ ਲੋ ਕਾਂ ਵੱਲੋਂ ਦੇਖੋ ਉਹ ਇੱਕ ਖੁਸ਼ੀ ਦਾ ਉਹਨਾਂ ਦਾ ਪ੍ਰਗਟਾਵਾ ਹੁੰਦਾ।
ਹਾਂਜੀ ਮੈਮ ਹਾਂ
ਸ਼ਾਮ ਨੂੰ ਲੋਕ ਕੀ ਕਰਦੇ ਨੇ ਕਿ ਆਪਣੇ ਘਰਾਂ ਦੇ ਵਿੱਚ ਦੀਵੇ ਨੇ ਜਿਹੜੇ ਉਹ ਜਗਾਉਂਨੇ ਨੇ ਦੇਖੋ।
ਹਾਂਜੀ
ਪਹਿਲਾਂ ਤਾਂ ਦੇਖੋ ਵੀ ਸੀ ਪਲ ਦੀਵੇ ਜਗਾਏ ਜਾਂਦੇ ਸੀ ਪਰ ਅੱਜ ਕੱਲ ਲੋਕ ਦੀਵਿਆਂ ਨੂੰ ਪੇਂਟ ਕਰਕੇ ਜਾਂ, ਉਹ ਪਾਣੀ ਵਾਲੇ ਦੀਵੇ ਨੇ, ਜਿਹੜੇ ਉਹਨਾਂ ਨੂੰ ਜਗਾਉਂਦੇ ਨੇ ਗੇ
ਹਾਂਜੀ, ਬਿਲਕੁਲ ਜੀ
ਤੇ ਇਸ ਤੋਂ ਇਲਾਵਾ, ਲਾਈਟਿੰਗ ਵੀ ਕਰਦੇ ਨੇ ਦੇਖੋ ਹੈਨਾ
ਹਾਂਜੀ, ਬਿਲਕੁਲ ਜੀ।
ਬਹੁਤ ਸਾਰੇ ਪਟਾਕੇ ਖ਼ਰੀਦਦੇ ਨੇ, ਦੁਕਾਨਾਂ ਤੋਂ
ਹਾਂਜੀ ਬਿਲਕੁਲ।
ਤੇ ਬੰਬ, ਨਾਰ
ਹਾਂਜੀ
ਝੜੀਆਂ ਛੋਟੇ ਬੱਚਿਆਂ ਲਈ ਚਾਕਰੀਆਂ ਇਹ ਸਾਰੀਆਂ ਚੀ ਜ਼ਾਂ ਨੇ ਜਿਹੜੀਆਂ ਖਰੀਦੀਆਂ ਜਾਂਦੀਆਂ ਨੇ।
ਹਾਂਜੀ ਬਿਲਕੁਲ ਜੀ ਬਿਲਕੁਲ।
ਤੇ ਉਹਨਾ ਨੂੰ ਸ਼ਾਮ ਦੇ ਟਾਈਮ ਹੈ ਜਿਹੜਾ ਉਹ ਚਲਾਉਂਦੇ ਨੇ ਦੇਖੋ ਹਨਾ। ਉਸ ਟਾਈਮ ਕਿੰਨਾ ਜਾਦਾ ਵਧੀਆ ਲੱਗਦਾ ਆਪਾਂ ਨੂੰ।
ਹਾਂਜੀ ਬਿਲਕੁਲ ਮੈਮ ਬਿਲਕੁਲ ਜੀ।
ਅਤੇ ਰਾਤ ਨੂੰ ਕੀ ਹੈ ਜਿਹੜੀ ਲਕਸ਼ਮੀ ਪੂਜਾ ਉਹ ਵੀ ਕੀਤੀ ਜਾਂਦੀ ਹੈ।
ਹਾਂਜੀ।
ਇੱਕ ਮਤਲਬ ਕੇ, ਜਿੱਦਾਂ ਆਪਾਂ ਕਹਿ ਦਿੰਦੇ ਕਿ, ਘਰੁੰਡੀ ਜਗਾਈ ਜਾਂਦੀ ਹੈ, ਆਪਣੇ
ਹਾਂਜੀ
ਤੇ ਉਹ ਲੋਕ ਘੁਰੁੰਡੀ, ਮਤੇ ਆਲੇ ਦੁਆਲੇ ਮਤਲਬ ਕੇ ਦੀਵੇ, ਜਗਉਦੇ ਨੇ ਗੇ
ਹਾਂਜੀ, ਰੰਗੋਲੀ ਵੀ ਬਣਾਉਂਦੇ ਨੇ, ਦੇਖੋ ਜੀ
ਹਾਂਜੀ ਹਾਂ, ਅੱਜ- ਕੱਲ ਇਹ ਬਣਾਉਣ ਲੱਗ ਗਏ ਲੋਕ ਰੰਗੋਲੀ
ਹਾਂਜੀ
ਤੇ ਫੇਰ ਕੀ ਕਰਦੇ ਨੇ, ਦੀਵੇ ਲਗਾ ਕੇ ਤੇ, ਉਹਦੇ ਵਿੱਚ ਮਿਠਾਈਆਂ ਰੱਖ ਕੇ, ਆਪਣੀ ਸੁੱਖ ਸ਼ਾਂਤੀ ਦੀ ਪ੍ਰਾਰਥਨਾ, ਜਿਹੜੀ ਉਹ ਕਰਦੇ ਨੇ, ਗੇ
ਹਾਂਜੀ
ਬਿਲਕੁਲ ਜੀ
ਹਮ
ਤੇ ਉਸ ਤੋਂ ਬਾਅਦ ਲੋਕ, ਪਟਾਕੇ ਚਲਾ ਕੇ ਆਪਣੇ ਸਾਕ ਸਬੰਧੀਆਂ ਨਾਲ, ਦੇਖੋ ਟਾਈਮ ਹੈ, ਥੋੜਾ ਬਤੀਤ ਕਰਦੇ ਨੇ, ਗੇ
ਹਾਂਜੀ
ਤੇ ਕਈ ਲੋਕ ਪਤਾ ਕਿ ਇਹ ਤਿਉਹਾਰ ਨੂੰ ਬਹੁਤ ਹੀ ਗ਼ਲਤ ਤਰੀਕੇ ਨਾਲ ਮਨਾਉਂਦੇ ਨੇ, ਅੱਜ- ਕੱਲ੍ਹ ਦੇ ਦੇਖੋ, ਤੁਸੀਂ ਲੋਕ ਸ਼ਰਾਬ ਪੀਂਦੇ ਨੇ, ਜੂਆ ਖੇਡਦੇ ਨੇ ਹੈਨਾ ਜੋ ਕਿ, ਇੱਕ ਬਹੁਤ ਜ਼ਿਆਦਾ ਗ਼ਲਤ ਗੱਲ ਹੈ।
ਹਾਂਜੀ, ਸ਼ਰਾਬ ਪੀ ਕੇ, ਲੜਾਈ ਝਗੜੇ ਕਰਦੇ ਨੇ ਜੀ
ਹਾਂਜੀ -ਹਾਂਜੀ, ਬਿਲਕੁਲ ਜੀ, ਕਿਉਂਕਿ ਤਿਉਹਾਰ ਆਪਣਾ, ਖੁਸ਼ੀ ਦਾ ਹੈਗਾ, ਦੇਖੋ ਹਨਾ
ਹਾਂਜੀ, ਬਿਲਕੁਲ ਜੀ
ਜਿਹਨੂੰ ਕਿ, ਉਹ ਬਹੁਤ ਉਲਟ ਤਰੀਕੇ ਨਾਲ, ਮਨਾ ਰਹੇ ਨੇ ਗੇ ਜਿਵੇਂ ਕਹਿ ਦਿੰਦੇ, ਆਪਾਂ ਕਿ, ਜੂਆ ਖੇਡਣਾ ਇੱਕ ਬੁਰੀ ਗੱਲ ਹੈਗੀ
ਹਾਂਜੀ
ਤੇ ਤੁਸੀਂ ਮੈਮ, ਦੀਵਾਲੀ ਬਾਰੇ ਹੋਰ ਕੀ ਜਾਣਦੇ ਹੋ ਗੇ?
ਹਾਂਜੀ -ਹਾਂਜੀ, ਤੁਸੀਂ ਮੈਮ ਦੀਵਾਲੀ ਵਾਲੇ ਦਿਨ, ਨਵੇਂ ਕੱਪੜੇ ਪਾਉਨੇ ਹੋ?
ਹਾਂਜੀ ਹਾਂ
ਅੱਛਾ -ਜੀ। ਅੱਛਾ- ਜੀ, ਅੱਛਾ
ਹੱ
ਘਰ ਡੈਕੋਰੇਟ ਕਰਦੇ ਦੀ ਜਗਾੜਿ
ਮੈਮ ਤੁਹਾਡੀ ਆਵਾਜ਼ ਨੀ ਕਲੀਅਰ ਆ ਰਹੀ
ਰੰਗੋਲੀ ਬਣਾਉਣ ਹੋਰ ਬਹੁਤ ਸਾਰੇੀਆਂ
ਹਾਂਜੀ-ਹਾਂਜੀ, ਹਾਂਜੀ।
ਘਰ, ਮਨਾਏ ਜਾਂਦੇ ਆ ਇਹ ਤਿਉਹਾਰ ਦਾ, ਬਹੁਤ ਜ਼ਿਆਦਾ ਚਾਅ ਹੁੰਦਾ ਜੀ, ਸਭ ਨੂੰ ਹੈਲੋ ਹੈਲੋ ਹੈਲੋ ਹੈਲੋ ਹੈਲੋ